ਹੈਲੋ
ਹੈਲੋ ਸਾਸੀ ਕਾਲ ਜੀ
ਸਾਸੀ ਕਾਲ
ਹੋਰ ਕੀ ਕਰਦੇ ਪਏ ਉ
ਕੁਛ ਨੀ ਰੋਟੀ ਖਾ ਲਈ ਸੀ, ਬੈਠੇ
ਅੱਛਾ ਰੋਟ ਰੋਟੀ ਖਾਧੀ ਸੀ
ਤੁੂੰਹੀ ਖਾ ਲਈ ਰੋਟੀ
ਹਾਂਜੀ ਆਪਾਂ ਵੀ ਹੁਨੇ ਈ
ਤੁਹਾਡੀ ਵਾਜ਼ ਨਹੀਂ ਆਂਦੀ ਪਈ
ਅਵਾਜ਼ ਨਹੀਂ ਆਉਂਦੀ‌ ਵੀ ਹੁਣ।
ਥੋੜਾ ਉੱਚੀ ਬੋਲੋ!
ਆਈ ਵਵਾਜ਼?
ਹਾਂ ਹੁਣ ਆ ਰਹੀ ਏ।
ਅੱਛਾ ਜੀ! ਹੋਰ ਕੀ ਕਰਦੇ ਪਏ ਉਹ?
ਬਸ ਅਸੀਂ ਰੋਟੀ ਖਾ ਕੇ ਲੇਟੇ ਹੀ ਚਾਹ ਦੀ ਤਿਆਰੀ ਹੁੰਦੀ ਪਈ।
ਅੱਛਾ ਚਾਹ ਪੀਂਦੇ ਹੋ ਰੋਟੀ ਬਾਅਦ।
ਤੁਸੀਂ ਖਾ ਲਈ ਰੋਟੀ?
ਹਾਂਜੀ ਹਾਂਜੀ ਆਪਾਂ ਵੀ ਖਾਲ ਲਈਏ।
ਹੋਰ ਸੁਣਾਓ?
ਹੋਰ ਮੈਂ ਤੁਹਾਨੂੰ ਪੁੱਛਣਾ ਸੀ ਕੁਛ?
ਹਾਂਜੀ ਪੁੱਛੋ।
ਮੈਂ ਪੁੱਛਣਾ ਤੁਸੀਂ ਓਨਲਾਈਨ ਕਿਹੜੇ ਐਪ ਤੋਂ ਮੰਗਵਾਉਂਦੇ ਹੋ ਚੀਜ਼ਾਂ?
ਓਨਲਾਈਨ ਮੈਂ ਤੇ ਸਭ ਤੋਂ ਪਹਿਲੇ ਜੇ ਕੋਈ ਚੀਜ਼ ਮੰਗਉਣੀ ਹੋਵੇ ਤੇ ਮੈਂ। ਸਾਰੇ ਐਪ ਖੋਲਦੇ ਨਾਲ ਜਿੱਥੋਂ ਸਸਤੀ ਮਿਲਦੀ ਹੈ ਉੱਥੋਂ ਮੰਗਵਾ ਲਈ ਦੀ ਏ।
ਹਾਂਜੀ। ਜੀ ਹਾਂਜੀ -ਹਾਂਜੀ ਸਭ ਤੋਂ ਸਸਤੀ ਮਤਲਬ ਕਿ ਫਾਇਦਾ ਹੀ ਹੁੰਦਾ ਹੈ ਜੇ ਆਪਾਂ ਸਸਤੀ ਮੰਗਵਾਾਈਏ ਤਾਂ ਉਹੀ ਚੀਜ਼ ਕਿ ਦੂਸਰੇ ਐਪ 'ਤੇ ਹੋਰ ਰੇਟ 'ਤੇ ਆਉਂਦੀ ਏ। ਤੇ ਦੂਸਰੇ ਐਪ ਤੇ ਹੋਰ ਰੇਟ ਤੇ ਆਉਂਦੀ ਏ।
ਵੈਸੇ ਤੁਹਾਨੂੰ ਦੱਸਿਆ ਔਨਲਾਈਨ ਦਾ ਬੰਦਾ ਜ਼ਿਆਦਾ ਭਰੋਸਾ ਨਹੀਂ ਹੈਗਾ ਕਿਉਂਕਿ ਅਸੀਂ ਇੱਕ ਦੋ ਚੀਜ਼ਾਂ ਮੰਗਾਈ ਦੀਆਂ ਜਿਹੜੀ ਤੇ ਮਤਲਬ ਖ਼ਰਾਬ ਕੁਛ ਮਤਲਬ ਕੁਛ ਚੀਜ਼ਾਂ ਸਾਡੀ ਇੰਜ ਵੀ ਨ। ਜਿਹੜੀ ਬਿਲਕੁਲ ਘਟੀਆ ਕੁਆਲਿਟੀ ਦੀ ਬੇਕਾਰ ਇੱਕ ਵਾਰ ਮੈਂ ਨਲਾਈਨ ਚੀਜ਼ ਮੰਗਈ ਸੀ ਉਹਦੇ ਪੈਸੇ ਨਲਾਈਨ ਕੀਤੇ ਨਾ ਉਹ ਚੀਜ਼ ਆਈ ਨਾ ਪੈਸੇ ਆਏ। ਲੇਕਿਨ ਕੁਛ ਸਾਡੇ ਕੋਲ ਐਸੀ ਵੀ ਚੀਜ਼ ਹੈ ਜਿਹਨ੍ਹਾਂ ਨੂੰ, ਔਨਲਾਈਨ ਮੰਗਵਾ ਸਾਨੂੰ ਪੰਜ ਛੇ ਛੇ ਛੇ ਸਾਲ ਹੋ ਗਏ ਲੇਕਿਨ ਅੱਜ ਵੀ, ਇੱਕਦਮ ਨਵੀ ਆ ਚਲਦੀ ਪ ਆ ਸਾਡੇ ਇਸਤੇਮਾਲ ' ਆ ਰਹੀ ਹ ਰੋਜ਼। ਠ
ਅੱਛਾ ਜੀ! ਮੈਂ ਵੀ ਇੱਕ ਵਾਰੀ ਨਾ ਮਤਲਬ ਕਿ ਐਪ ਹੈਗਾ ਸੀ। ਮਤਲਬ ਅਰੂਵਡ ਨਹੀਂ ਹੈਗਾਸੀ। ਚੱਲਦਾ ਸੀ ਮੈਂ ਉੱਥੋਂ ਇੱਕ ਚੀਜ਼ ਮੰਗਾਈ ਮਤਲਬ ਸਕੂਲ ਬੈਗ ਹੀ ਮੰਗਵਾਆ ਸੀ ਅਤੇ ਉੱਥੇ ਨਾ ਕੈਸ਼ ਔਨ ਡਿਲੀਵਰੀ ਵੀ ਨਹੀਂ ਹੈਗੀ ਸੀ ਸਿੱਧਾ ਮਤਲਬ ਕਿ
ਜਾਣ ਕੇ ਪੈਰ ਰੱਖਿਆ ਗਿਆ।
ਤੇ ਫਿਰ ਮੈਂ ਓਨਲਾਈਨ ਪੇਮੈਂਟ ਕਰ। ਤੇ ਪੇਮੈਂਟ ਤੋਂ ਬਾਅਦ ਉੱਥੇ ਲਿਖਿਆ ਹੋਇਆ ਕਿ ਪੰਜ ਤੋਂ ਸੱਤ ਦਿਨ ਦੇ ਵਿੱਚ ਵਿਚ ਆ ਜਾਏਗਾ ਫਿਰ ਪੰਜ ਤੋਂ ਸੱਤ ਦਿਨ ਵੀ ਬੀਤ ਗਏ ਫ ਫੇਿਰ ਉੱਥੇ ਆ ਗਿਆ ਕਿ ਦੋ ਤਿੰਨ ਦਿਨ ਬਾਅਦ। ਉਹ ਨਾ ਹੀ ਅਜੇ ਤੱਕ ਬੈਗ ਆਇਆ ਤੇ ਨਾ ਪੈਸੇ ਵਾਪਿਸ ਆਏ ਨੇ।
ਹਮ ਮੇਰੇ ਨਾਲ ਵੀ ਇਹੀ ਹੋਇਆ ਸੀ ਨਾ ਮੇਰਾ ਵੀ ਚਲੋ ਫੋਨ ਬੰਦ ਹੋ ਗਿਆ ਜਿਹੜੇ ਫੋਨ ਚ ਮੈਂ ਮੰਗਵਾਈ ਮੈਂ ਦੂਸਰੇ ਫੋਨ ਚ ਆਈ ਡੀ ਪਾਈ ਤੇ ਉੱਥੇ ਵੇਖਿਆ ਡਰ ਮੇਰਾ ਕੈਂਸਲ ਹੋਇਆ ਪੈਸੇ ਹੀ ਨਹੀਂੀ ਆਏ
ਅੱਛਾ ਜੀ ਵੈਸੇ
ਹਾਂਜੀ ਇਹੀ ਫਿਰ ਦੁਕਾਨ ਤੋਂ ਲੈਣ ਦਾ ਚੀਜ਼ ਇਹੀ ਫਾਇਦਾ ਹੁੰਦਾ ਨਾ ਕਿ ਦੁਕਾਨਦਾਰ ਤੁਹਾਨੂੰ ਜਿਹੜੀ ਚੀਜ਼ ਪਸੰਦ ਆਈ ਤੁਸੀਂ ਲੈ ਤੁਹਾਡੀ ਮਰਜ਼ੀ ਨਹੀਂ ਲਿਆਦੀ ਤੇ ਉਹ ਵੀ ਤੁਹਾਡੀ ਮ ਕੀ
ਹਾਂਜੀ ਹਾਂਜੀ
ਹ ਤਾਂ ਕਰਕੇ ਮੈਂ ਜ਼ਿਆਦਾਤਰ ਜ਼ਿਆਦਾਤਰ ਮੈਂ ਦੁਕਾਨ ਤੋਂ ਹੀ ਪ੍ਰੈਫਰ ਕਰਨਾ ਲੇਕਿਨ ਜਿਹੜੀ ਚੀਜ਼ ਫਿਰ ਨਾ ਅਵੇਲੇਬਲ ਹੋਈ ਜਾਂ ਬਜ਼ਾਰ ' ਮਹਿੰਗੀ ਮਿਲਦੀ ਹੋਏ ਉਹ ਔਨਲਾਈਨ ਮੰਗਵਾ ਲੈਂਦੀ ਹੈ
ਹਾਂਜੀ ਇਹ ਗੱਲ ਤਾਂ ਤੁਹਾਡੀ ਠੀਕ ਚੀਜ਼ਾਂ ਜ਼ਿਆਦਾ ਨਾ ਔਨਲਾਈਨ ਨਹੀਂ ਮੰਗਉਣੀ ਚਾਹੀਦੀਆਂ ਦੁਕਾਨ ਤੋਂ ਮੰਗਉਣੀ ਚਾਹੀਦੀਆਂ
ਅੱਜ ਕੱਲ ਤਾਂ ਮਤਲੱਬ ਦੁਕਾਨਾਂ ਵਾਲ ਨੇ ਵੀ ਐਸੀ ਸੁਵਿੱਧਾ ਕਰਤੀ ਹੈ ਕਿ ਉਹ ਵੀ ਹੋਮ ਡਿਲੀਵਰੀ ਕਰ ਹੀ ਦਿੰਦੇ ਨੇ
ਤੁਹਾਡੇ ਨਾ ਪਿੱਛੋਂ ਆਵਾਜ਼ ਆਉਂਦੀ ਵੀ ਜਰਾ
ਉੱਠ ਕੇ ਵੇਖ ਆ
ਹੈਲੋ
ਹਾਂਜੀ
ਹਾਂਜੀ ਹੁਣ ਹੁਣ ਠੀਕ ਹੈ ਹੁਣ ਠੀਕ ਹੈ
ਹਮ
ਹੈਲੋ
ਹੈਲੋ
ਹਾਂਜੀ ਹਾਂਜੀ ਕਰੋ ਗੱਲ
ਹੁਣ ਆ ਰਹੀ ਆਵਾਜ਼
ਹਾਂਜੀ ਆ ਰਹੀ ਹੈ
ਆ ਰਹੀ ਇੱਥੇ ਤਾਂ ਸ਼ਾਂਤੀ ਹੈ ਲੇਕਿਨ ਤੁਹਾਡੇ ਫਿਰ ਨੈਟਵਰਕ ਚ ਦਿੱਕਤ ਹੋਏਗੀ
ਹਾਂਜੀ ਆ ਰਹੀ ਆਵਾਜ਼
ਨਹੀਂ ਨਹੀਂ ਇੱਥੇ ਕੋਈ ਆਵਾਜ਼ ਨਹੀਂ ਹੈ ਹੁਣ
ਠੀਕ ਹੈ ਮਤਲਬ ਕਿ ਤੁਹਾਡੀ ਆਵਾਜ਼ ਆ ਰਹੀ ਹੈ ਕਲੀਅਰ
ਅੱ ਅੱਛਾ ਅੱਛਾ ਸ਼ੁਕਰੀ
ਹਾਂਜੀ ਹੁਣ ਦੱਸੋ
ਓਨਲਾਈਨ ਮੈਂ ਤੁਹਾਨੂੰ ਦੱਸਣਾ ਮੈਂ ਓਹੀ ਕਹਿ ਰਿਹਾ ਸੀ ਕਿ ਦੁਕਾਨਦਾਰਾਂ ਨੇ ਵੀ ਆਪਣੇ ਮਤਲਬ ਪੇਜ ਬਣਾ ਕੇ ਇੱਕ ਹਿਸਾਬ ਨਾਲ ਉਹ ਨੇ ਵੀ ਆਨਲਾਈਨ ਵੇਜ ਦਿੰਦੇ ਆ ਉਹ ਜਿਵੇਂ ਹੋਮ ਡਿਲੀਵਰੀ ਕਰ ਦਿੰਦੇ ਆ ਥੋੜੇ ਐਕਸਟਰਾ ਪੈਸੇ ਲੈ ਕੇ
ਹਾਂਜੀ
ਤੁਹਾਡੇ ਆਸ ਪਾਸ ਹੈ ਕੋਈ ਐਸਾ ਦੁਕਾਨਦਾਰ ਜੋ ਕਰਦਾ ਹੋਮ ਡਿਲੀਵਰੀ
ਔਨਲਾਈਨ
ਹਾਂਜੀ।
ਸਾਡੇ ਆਸ ਪਾਸ ਤੇ ਨਹੀਂ ਹੈਗਾ ਮਤਲਬ ਕਿ ਇੱਕ ਮਤਲਬ ਐਪ ਹੈਗਾ ਏ ਉਹ ਬਾਕੀ ਸਭ ਦੇ ਉੱਧਰ ਚੱਲਦਾ ਏ ਮੇਰੇ ਮਤਲਬ ਕਿ ਰਿਲੇਟਿਵਸ ਦੇ ਸ਼ਹਿਰਾਂ ਦੇ ਵਿੱਚ ਚੱਲਦਾ ਪਰ ਸਾਡੇ ਇ ਨ ਉਹਦਾ ਇਹੀ ਫਾਇਦਾ ਹੈ ਕਿ ਬਸ ਓਨਲਾਈਨ ਮੰਗਵਾ ਸਕ ਸਕਦੇ ਆ ਅਤੇ ਥੋੜੇ ਬਹੁਤੇ ਡਿਲੀਵਰੀ ਚਾਰਜ ਲੱਗਦੇ ਨੇ ਤੁਹਾਡੇ ਚੱਲਦਾ ਉੱਧਰ
ਹਾਂਜੀ ਸਾਡੇ ਤਾਂ ਚੱਲਦਾ ਹੈ, ਉਹਦਾ ਇਹ ਫਾਇਦਾ ਰਹਿੰਦਾ ਨਾ ਕਿ ਦੇਰ ਸਵੇਰ ਲੇਟ ਕਦੇ ਵੀ ਕਦੇ ਵੀ ਮੰਗਵਾ ਸਕਣੇ ਆ।
ਹਾਂਜੀ ਇਹੀ। ਫੈ ਦੇ ਤਾਂ ਬੰਦੇ ਨੂੰ
ਨਾਲੇ ਦਸ ਮਿੰਟ ਚ ਆ ਜਾਂਦਾ।
ਹਾਂਜੀ। ਮਤਲਬ ਕਿ ਇਹ ਨੀ ਹੁੰਦਾ ਕਿ ਜੇ ਲੇਟ ਹੋ ਜਾਵੇ ਤੇ ਫ੍ਰਰੀ ਨਹੀਂ ਆਉਂਦਾ ਸਮਾਨ
ਨਹੀਂ, ਨਹੀਂ ਉਹ ਨਹੀਂ ਹੁੰਦਾ।
ਅੱਛਾ ਪਹਿਲਾਂ ਬੜਾ ਚੱਲਿਆ ਸੀ ਨਾ, ਜੇ ਇੰਨਾ ਲੇਟ ਹੋ ਜਾੇ ਤੇ ਫਰੀ ਹੋ ਜਾਂਦਾ।
ਨਹੀਂ ਓ ਨੀ ਹਿਸਾਬ ਹੁੰਦਾ। ਉਹ ਵੀ ਉਹਨਾਂ ਦਾ ਹੁੰਦਾ ਹੈ ਕਿ ਅਸੀਂ ਮਿਨੀਮਮ ਦਸ ਮਿੰਟ ਲਾਵਾਂਗੇ ਜ਼ਿਆਦਾ ਤੋਂ ਜ਼ਿਆਦਾ ਕਦੀ, ਕਦੀ ਅੱਧਾ ਘੰਟਾ ਵੀ ਲੱਗ ਜਾਂਦਾ ਟ੍ਰੈਫਿਕ ਵਗੈਰਾ ਹੋਏ।
ਅੱਛਾ ਜੀ।
ਮੈਂ ਵੀ ਸੋਚਦਾ ਵਾ ਕਿ ਇੱਕ ਗਰੋਸਰੀ ਸਟੋਰ ਬਣਾ ਲਾ। ਉੱਥੇ ਮਤਲਬ ਕਿ ਔਨਲਾਈਨ ਚੜ੍ਹਾ ਦਵਾ ਫ਼ੋਨ ਤੋਂ
ਅੱਛਾ ਉਹ ਵੀ ਸਹੀ ਹੈ, ਜੇ ਤੁਹਾਡੇ ਕੋਲ ਆਪਣੀ ਜਗ੍ਹਾ ਵਗੈਰਾ ਹੈਗੀ ਹੈ ਤੇ ਕਰ ਸਕਦੇਓ ਤੁਸੀਂ
ਹਾਂਜੀ ਇਹੀ ਫਾਇਦਾ ਨਾ ਆਪਣੀ ਜਗ੍ਹਾ ਦਾ ਬੰਦਾ ਜੋ ਮਰਜੀ ਬਣਾ ਸਕਦਾ।
ਹਮ।
ਸਾਡੇ ਕੋਲ ਵੈਸੇ ਹੈਗੀ ਹੈ ਜਗ੍ਹਾ ਮੈਂ ਹੁਣ ਹੀ ਅਪਲਾਈ ਕਰਾਂਗਾ ਕਰਾ
ਹਾਂ ਕਿਉਂਕਿ ਉਹਨਾਂ ਤੁਹਾਨੂੰ ਇਹ ਹੈ, ਕਿ ਆਪਣੀ ਤੁਹਾਨੂੰ ਕੋਈ ਕੈਪੀਟਲ ਲਾਉਂਣੀ ਨਹੀਂ ਹੈ, ਤੁਹਾਨੂੰ ਬਸ ਆਪਣੀ ਜਗ੍ਹਾ ਦੇਣੀ ਹੈ ਤੁਹਾਨੂੰ ਫ੍ਰਰੀ 'ਚ ਕਰਇਆ ਆਉਂਦਾ ਰਹਿਣਾ।
ਹਾਂਜੀ ਹਾਂਜੀ।
ਉਹ ਵੀ ਤੁਹਾਡੇ ਲਈ ਵੱਖਰਾ ਬਿਜਨਸ ਸਾਇਡ ਬਣ ਸਕਦਾ ਮਤਲਬ ਅੱਛਾ ਤੁਸੀ ਕਮਾ ਸ ਸਕਦੇ ਔਦੇ ਨਾਲ ਈ
ਹਾਂਜੀ ਹਾਂਜੀ। ਤੁਹਾਡੇ ਨਾ ਪਿੱਛੋਂ ਦੀ ਹਜੇ ਵੀ ਆਵਾਜ਼ ਆਉਂਦੀ ਪਈ।
ਉਹ ਥੋੜੀ ਡਿਸਟਰਬੈਂਸ ਚੱਲਦੀ ਪਈ ਨਾ ਤਾਂ ਆ ਰਹੀ ਹੋਏਗੀ।
ਥੋੜ੍ਹੀ ਅੱਗੇ ਪਿੱਛੇ ਆ ਜਾਓ ਜਾਂ ਚੁੱਪ ਕਰਾ ਲਓ ਉਹਨਾਂ ਨੂੰ।
ਗੱਲਾਂ ਦੀ ਆਓਂਦੀ ਹੁਣ ਠੀਕ ਏ।
ਹਾਂਜੀ ਹਾਂਜੀ।
ਤੁਸੀਂ ਮਤਲਬ ਜਿਹੜਾ ਗਰੋਸਰੀ ਸਟੋਰ ਖੋਲੋਗੇ
ਹਾਂਜੀ।
ਅਪਨਾ ਥੋੜ੍ਹੀ ਪਾਓਗੇ ਸਾਰਾ ਸਮਾਨ
ਨਹੀਂ ਨਹੀਂ ਅਪਣਾ ਨਹੀਂ ਪਾਵਾਂਗੇ
ਉਹ ਕਿਰਾਏ ਤੇ ਦੋਗੇ ਨਾ ਤੁਸੀ
ਹਾਂਜੀ।
ਉਹ ਵੀ ਸਹੀ ਹੈ ਲੇਕਿਨ ਫੇਰ ਇਹ ਹੈ ਨਾ, ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਉੱਥੇ ਖੁੱਲ੍ਹਾ ਨਹੀਂ ਹੈਗਾ। ਲੇਕਿਨ ਜੇ ਇੱਕ ਵਾਰ ਖੁਲ ਗਿਆ ਨਾ ਉੱਥੇ ਬੜੇ ਚਲਾਕ ਹੁੰਦੇ ਆ। ਇਹਨਾਂ ਨੇ ਵੱਧ ਤੋਂ ਵੱਧ ਤਿੰਨ ਚਾਰ ਮਹੀਨੇ ਅਪਣਾ ਉੱਥੇ ਇਸਟੈਬਲਿਸ਼ ਕਰਕੇ ਔਹ ਕੁਝ ਹੋਰ ਜਗ੍ਹਾ ਲੈ ਲੇ ਤਾਂ ਕਰਕੇ ਜੇ ਤੁਸੀਂ ਲੋ ਤਾਂ ਇਹਨਾਂ ਨੂੰ ਐਗਰੀਮੈਂਟ ਤੇ ਦੇਣਾ। ਦੋ, ਤਿੰਨ ਸਾਲ ਦਾ ਜਿੰਨਾ ਤੁਹਾਡੀ ਮਰਜ਼ੀ ਹੋਏਗੀ।
ਅੱਛਾ।
ਪੱਕਾ ਕੰਮ ਕਰਾ ਕੇ
ਠੀਕ ਹੈ ਜੀ।
ਠੀਕ ਏ, ਠੀਕ ਏ।
ਮਤਲਬ ਕਿ ਇਹ ਫੇਰ ਅਪਣੇ ਨਾਮ ਤੇ ਕਰਾ ਲੈਂਦੇ ਆ ਸਾਰਾ ਕੁਛ।
ਨਹੀਂ ਅਪਣੇ ਨਾਮ ਤੇ ਨੀ ਮਤਲਬ ਜਿਵੇਂ ਹਜੇ ਤਾਂ ਤੁਹਾਡੇ ਕੋਲ ਕੰਮ ਕਰਦੇ ਪਏਆ, ਜਦੋਂ ਇਹਨਾਂ ਦਾ ਇੱਕ ਵਾਰ ਕੰਮ ਤੁਹਾਡੇ ਏਰੀਏ ਚ ਸ਼ੁਰੂ ਹੋ ਗਿਆ ਫੇਰ ਇਹਨਾਂ ਨੇ ਹੋਰ ਸੱਸਤੇ ਸਤੀ ਜਗ੍ਹਾ ਲੱਭਣੀ ਸ਼ੁਰੂ ਕਰ ਦੇਣੀ ਗੋਡਾਊਨ ਵਗੈਰਾ ਜਿੱਥੇ ਇਹਨਾਂ ਨੂੰ ਸਸਤਾ ਜਿਵੇਂ ਮੰਨ ਲਓ ਤੁਸੀ ਕਿ ਇਹਨਾਂ ਨੂੰ ਕਿਰਾਇਆ ਦਿੱਤਾ ਸੱਠ ਹਜ਼ਾਰ ਰੁਪਇਆ ਮਹੀਨੇ ਦਾ ਇਹਦੇ ਕਿਰਾਏ ਤੇ ਇਹਨਾਂ ਨੇ ਕੰਮ ਸ਼ੁਰੂ ਕਰਤਾ ਹੁਣ ਇਹ ਕੀ ਕਰਨਗੇ ਜਿਨੀ ਦੇਰ ਤੁਹਾਡੇ ਕੋਲ ਕੰਮ ਹੋਏਗਾ ਕਰਨਗੇ ਨਾਲੋਂ ਨਾਲ ਨਾ ਸਸਤੀ ਜਗ੍ਹਾ ਲੱਭਣੀ ਸ਼ੁਰੂ ਕਰ ਦੇਣਗੇ ਜਿੱਥੇ ਇਹਨਾਂ ਨੂੰ ਚਾਲੀ ਹਜ਼ਾਰ ਜਾਂ ਤੀਹ ਹਜ਼ਾਰ ਰੁਪਿਆ ਕਿਰਾਯਾ ਦੇਣਾ ਪਯਾ। ਉਹ ਜਿਵੇਂ ਉਹਨਾਂ ਨੂੰ ਕੋਈ ਗੋਡਾਨ ਲੱਭ ਗਿਆ, ਤੁਹਾਨੂੰ ਉਹਨਾਂ ਨੇ ਛੱਡ ਦੇਣਾ ਉਹਨਾਂ ਨੇ ਉੱਥੇ ਚੱਲੇ ਜਾਣਾ ਫੇਰ ਤੁਹਾਡੀ ਇਨਕਮ ਦੁਬਾਰਾ ਜ਼ੀਰੋ।
ਅੱਛਾ ਜੀ ਇਹ ਤੋਂ ਮ ਇਹਦਾ ਮਤਲਬ ਇਹ ਹੈ ਕਿ ਸਾਨੂੰ ਪਹਿਲੋਂ ਹੀ ਕਰ ਲੈਣਾ ਚਾਹੀਦਾ ਹੈ
ਹਾਂ ਏਹੀ ਏਹੀ ਤੁਸੀਂ ਕਰਨ ਤੋਂ ਪਹਿਲੀ ਇੱਕ ਅਪਨਾ ਐਗਰੀਮੈਂਟ ਬਨਾ ਦੋ ਕਿ ਜਿੰਨਾ ਤੁਆਡਾ ਮਰਜ਼ੀ ਹੈ ਦੂ ਤੋਂ ਪੰਜ ਸਾਲ ਨਾ ਉਹ ਕਿਤੇ ਹੋਰ ਜਾ ਸਕਦੇ ਨੇ ਨਾ ਤੁਸੀਂ ਇਹ ਕਿਸੇ ਹੋਰ ਨੂੰ ਵੇਚ ਸਕਦੇ ਹੋ
ਪਰ ਏਨਾ ਮੈਨ ਵੀ ਯਕੀਨ ਹੈਗਾ ਕਿ ਜੇ ਮੈਂ ਆਪਨੇ ਸ਼ਹਿਰ ਚ ਕਰਾਂਗਾ ਤਾਂ ਜ਼ਰੂਰ ਚੱਲੇਗਾ ਕਿਉਂਕਿ ਅੱਜ ਕੱਲ ਲੋਕ ਓਨਲਾਈਨ ਚੀਜ਼ਾਂ ਮੰਗਾਣ ਦਾ ਟ੍ਰੈਂਡ ਹਡੀ ਏਡਾ ਲੋਕਾਂ ਨੇ ਮੰਗਾਲਨੀਆਂ ਹੀ ਮੰਗਾਨੀਆਂ ਵਧੀਆ
ਦੇ ਨਾਂਹ ਆ
ਹੈਲੋ ਹਾਂਜੀ ਹਾਂਜੀ
ਬਹੁਤ ਘੱਟ ਆਂਦੀ ਬੀ
ਮੈਂ ਕਹਿੰਨਾ ਪਿਆ ਵਾਂ ਕਿ ਜੇ ਆਪਾਂ ਅਪਨੇ ਸ਼ਹਿਰ ਦੇ ਵਿੱਚ ਇਹ ਕੰਮ ਕਰਾਂ ਨਾ ਮੈਂ ਅਪਨੇ ਸ਼ਹਿਰ ਚ ਏਹੀ ਕੰਮ ਤੇ ਟਰੈਂਡ ਈ ਏਡਾ ਕਿ ਚੱਲੇਗਾ ਜ਼ਰੂਰ ਏ ਪੱਕੀ ਗਰੰਟੀ ਵਾਲੀ ਗੱਲ
ਤਾਨੂੰ ਤੇ ਇੱਕ ਫਿਕਸ ਅਮਾਊਂਟ ਈ ਆਏਗੀ ਨਾ ਜਿੰਨਾ ਤੁਸੀਂ ਕਿਰਾਇਆ ਰੱਖੋਗੇ, ਬਾਕੀ ਜੋ ਪ੍ਰੋਫਿਟ ਬਚੇਗਾ ਉਹ ਤਾਂ ਉਹਨਾਂ ਕੀ ਏ ਉਹ ਜਿੰਨਾ ਮਰਜ਼ੀ ਕਮਾਨ ਕੰਮ ਤੇ ਤੁਹਾਡਾ ਬੜਾ ਚਲੇਗਾ ਉਹ ਤੇ ਮੈਨੂੰ ਵੀ ਪਤੇ ਲੇਕਿਨ ਜ਼ਿਆਦਾ ਪ੍ਰੋਫਿਟ ਤਾਂ ਕੰਪਨੀ ਨੂੰ ਹੈਗਾ ਨਾ ਜਿਹਨੂੰ ਤੁਸੀਂ ਦੋ ਗੇ ਤੁਹਾਨੂੰ ਤਾਂ ਫਿਕਸ ਅਮਾਊਂਟ ਈ ਮਿਲੇਗੀ ਭਾਵੇਂ ਜਿੰਨਾ ਮਰਜ਼ੀ ਕਮਾਨ
ਅੱਛਾ ਮਤਲਬ ਕਿ ਮੈਨੂੰ ਫਿਕਸ ਅਮਾਊਂਟ ਈ ਮਿਲੇਗੀ ਪਰ ਭਵਾ ਗਰੋਸਰੀ ਚੋ ਜਿੰਨਾ ਮਰਜ਼ੀ ਸਮਾਨ ਜਾਏ
ਹਾਂ, ਕਿਉਂਕਿ ਤੁਸੀਂ ਅਪਨੀ ਜਗ੍ਹਾ ਉਹਨਾਂ ਨੂੰ ਕਿਰਾਇਆ ਤੇ ਦੇਨੀ ਆ ਮਤਲਬ ਗੋਡਾਊਨ ਤੁਸੀਂ ਦੇਨਾ ਤਾਂ ਹੁਨ ਸਿਰਫ ਉਹ ਗੋਡਾਊਨ ਦਾ ਰੈਂਟ ਮਿਲੇਗਾ ਯਾ ਇਹ ਤੁਸੀਂ ਤੁਹਾਡੇ ਕੋਲ ਜੇ ਅਪਨੀ ਜਗ੍ਹਾ ਤੇ ਤੁਸੀਂ ਉਹ ਮਰਚਨ ਡਾਈਜ਼ ਨਾਲ ਗੱਲ ਕਰ ਲਓ ਤੁਸੀਂ ਫਿਰ ਤੁਹਾਨੂੰ ਆਪਣੀ ਕੈ ਨੀ ਪੇ ਗੀ
ਅੱਛਾ ਜੇ ਮੈਂ ਅਪਨੀ ਕੈਪੀਟਲ ਲਾਨਾ ਤੇ ਫਿਰ ਮੈਨੂੰ ਆਪਨੇ ਹਿਸਾਬ ਨਾਲ ਪੈਸੇ ਮਿਲਨਗੇ
ਹਾਂ ਫਿਰ ਜਿੰਨਾ ਤੁਹਾਡਾ ਕੰਮ ਚੱਲੇਗਾ ਜਿੰਨੀ ਤੁਹਾਡੀ ਕਮਿਸ਼ਨ ਹੋਏਗੀ ਜਿੰਨਾ ਕੰਮ ਜ਼ਿਆਦਾ ਓਨੀ ਕਮਿਸ਼ਨ ਤੁਹਾਡੀ ਜ਼ਿਆਦਾ
ਅੱਛਾ ਜੀ